ਹੈਲੋ,
ਸਸ ਰੀ ਕਾਲ ਜੀ ਸਸ ਰੀ ਕਾਲ।
ਸਸ਼ ਰੀ ਕਾਲ ਜੀ ਸਸ਼ ਰੀ ਕਾਲ।
ਕੀ ਹਾਲ ਚਾਲ ਐ ਤੁਆਡਾ ਜੀ ਠੀਕ ਓਂ।
ਹਾਂਜੀ, ਮੇਰਾ ਹਾਲ ਚਾਲ ਤੇ ਠੀ ਠੀਕ ਏ ਤੁਸੀਂ ਦੱਸੋ ਤੁਆਡਾ ਕੀ ਹਾਲ ਚਾਲ ਏ।
ਮੈਂ ਵੀ ਠੀਕ ਆਂ ਬਸ ਮੀਂਹ-ਮੀਂਹ ਪੈ ਰਿਆ ਏਥੇ ਸਾਡੇ ਮਾੜਾ-ਮਾੜਾ। ਸ਼ੁਰੂਆਤ ਹੋ ਗੇਆ ਮਾੜਾ-ਮਾੜਾ ਮੀਂਹ ਪੈਨ ਦੀ।
ਅੱਛਾ-ਅੱਛਾ।
ਮੌਸਮ ਥੋੜ੍ਹਾ ਇੱਦਾਂ ਹੀ ਹੋਇਆ ਪਿਆ, ਬਸ ਧੁੱਪ ਚਿਪਚਿੱਪਾ ਜਿਹਾ ਹੋਇਆ ਪਿਆ ਥੋੜ੍ਹਾ ਜਿਹਾ
ਹੁਣ ਤੁਹਾਡਾ ਮੌਨਸੂਨ ਸ਼ੁਰੂ ਹੋ ਗਿਆ ਨਾ
ਹਾਂਜੀ ਹਾਂਜੀ ਮੌਨਸੂਨ ਸ਼ੁਰੂ ਹੋ ਗਿਆ ਨਾ ਪ੍ਰੀ ਮੌਨਸੂਨ ਆਪਣੀਆਂ ਬਰਸਾਤਾਂ ਲੱਗ ਗਈਆਂ ਤੇ ਮੌਸਮ ਥੋੜ੍ਹਾ ਅਜੀਬ ਜਿਹਾ ਹੋਇਆ ਪਿਆ ਚਿਪ ਜਿਪਾ ਗਰਮੀ ਹੂ ਮਤਲਬ ਔਖਾ ਜਹਾ ਹੋਇਆ ਪਿਆ
ਹਾਂਜੀ ਵੈਲੇ ਤੇ ਦੇਖੋ ਦੇਖੋ ਜੂਨ ਦੇ ਮਹੀਨਾ ਮਈ ਦਾ ਮਹੀਨਾ ਸੀ ਤੇ ਤੁਹਾਡਾ ਕਿ ਨਾਮ ਏ, ਧੁੱਪ ਧੂਪ ਕਰਾਰੀ ਧੁੱਪ ਪੰਜਾਹ ਪਲੱਸ ਸਾਡਾ ਟੈਂਪਰੇਚਰ ਜਾਂਦਾ ਪਿਆ ਸੀ ਠੀਕ ਏ ਹੁਣ ਫੇਰ ਮਈ ਚ ਵੀ ਥੋੜਾ ਬਹੁਤ ਬਾਰਿਸ਼ ਆਈ, ਥੋੜ੍ਹੀ ਜਿਹੀ ਗਰਮੀ ਘੱਟੀ ਠੀਕ ਠੀਕ ਏ ਪਸੀਨਾ ਪਸੀਨਾ ਆਉਣਾ ਸ਼ੁਰੂ ਹੋ ਗਿਆ ਪਹਿਲੇ ਗਰਮੀ ਸੀ ਪ ਪਸੀਨਾ ਨਹੀਂ ਆ ਰਿਹਾ ਸੀ ਉਂਝ ਘਬਰਾਹਟ, ਚੱਕਰ, ਬੀਪੀ ਲੋ ਹੋ ਜਾਂਦਾ ਪਯਾ ਸੀ ਲੋਕਾਂ ਦਾ
ਤੇ ਹੁਣ ਵੇਖੋ ਮੌਨਸੂਨ ਆ ਗਿਆ ਹੁਣ ਤੇ ਜਿਹੜੇ ਕੱਪੜੇ ਪਾਵਾਂਗੇ ਉਹੀ ਚਿਪਕੇਗੇ ਪਸੀਨਾ
ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਹੈ, ਮਤਲਬ ਕਿ ਨਾ ਇਹ ਮੌਸਮ ਸਭ ਤੋਂ ਜ਼ਿਆਦਾ ਗੰਦਾ ਹੁੰਦਾ ਮਤਲਬ ਬਹੁਤ ਹੀ ਗੰਦਾ ਮੌਸਮ ਹੁੰਦਾ ਇਹ ਚਹ ਬੰਦਾ ਬਿਮਾਰ ਵੀ ਜ਼ਿਆਦਾ ਪੈਂਦਾ ਹੈ ਖੂਨ ਪਾਣੀ ਇੱਕ ਹੋ ਜਾਂਦਾ ਬਿਮਾਰੀਆਂ ਬੁ ਬਿਮਾਰੀਆਂ ਵੀ ਇਸ ਮੌਸਮ ਜ਼ਿਆਦਾ ਹੁੰਦੀਆਂ ਹਿਊਮਿਡਿਟੀ ਹੂਮਸ ਬਹੁਤ ਜ਼ਿਆਦਾ ਹੁੰਦਾ ਨਾ ਘਬਰਾਹਟਾਂ ਹੁੰਦੀਆਂ ਤਾਂ ਚੈਨ ਵੀ ਨਹੀਂ ਆਉਂਦਾ ਬਹੁਤ ਜ਼ਿਆਦਾ ਨਾ ਕੰਮ ਜੇ ਖਰਾਬ ਹੁੰਦਾ ਬਹੁਤ ਗੰਦਾ ਮੌਸਮ ਹੁੰਦਾ ਹੈ ਕਦੀ ਧੁੱਪ ਨਿਕਲ ਆਉਣੀ ਕਦੀ ਮੀਂਹ ਪੈ ਜਾਣਾ ਕਦੀ ਸ਼ਰਾਟਾ ਆ ਜਾਣਾ ਕਦੀ ਹਨੇਰੀ
ਹੋ
ਮੀਂਹ ਆ ਰਿਹਾ ਹਵਾ ਚੱਲਦੀ ਪਈ ਹੈ ਉਹ ਤੇ ਵਧੀਆ ਲੱਗਦੀ ਹੈ ਮੌਸਮ ਵਿੱਚ ਜਦੋਂ ਧੁੱਪ ਨਿਕਲਦੀ ਹੈ ਨਾ ਆਏ ਹਾਏ ਇੰਨੇ ਕਹਿੰਦੇ ਮਤਲਬ ਕੱਪੜੇ ਪਾਏ ਨੇ ਨਾ ਪਤਾ ਲੱਗਦਾ ਐਵੇਂ ਸੂਈਆਂ ਚੁਭਦੀ ਪਿਆ ਨੇ
ਸਹੀ ਗੱਲ ਐ, ਉਹਲਾ ਮੌਸਮ ਸ਼ੁਰੂ ਹੋ ਗਿਆ ਸੁਇਆ ਬਹੁਤ ਜ਼ਿਆਦਾ ਗੰਦਾ ਮੌਸਮ ਸ਼ੁਰੂ ਹੋ ਗਿਆ ਵਾ ਸੂਇਆਂ ਚੁੱਬਦੀਆਂ ਸੂਇਆਂ ਠਾ
ਹੁਣ ਦੇਖੋ ਹੁਣ ਏ ਮਾਨਸੂਨ ਨੇ ਪਾਣੀ ਚ ਵੀ ਗੰਦਗੀ ਇਹ ਹੁਣ ਮੌਸਮ ਹੋ ਗਿਆ ਬਹੁਤ ਗੰਦੇ ਵਾਲਾ ਕੁਛ ਬੰਦਾ ਬਾਹਰ ਦਾ, ਨਹੀ ਖਾ ਸਕਦਾ
ਹਾਂਜੀ ਹਾਂਜੀ ਬਸ ਔਹੀ ਹੁਣ ਧਿਆਨ ਰੱਖਣਾ ਆਪਣਾ ਬਾਹਰ ਦਾ ਨਾਂ ਕੁਛ ਖਾਈਓ ਮੈ ਪਾਣੀ ਤਾਂ ਬਿਲਕੁਲ ਪੀਣਾ ਨਹੀਂ ਪਹਿਲੀ ਵਾਰ ਤੁਹਾਨੂ ਦੇਖਿਆ ਟਾਈਫਾਈਡ ਹੋ ਗਿਆ ਸੀਗਾ, ਇਸ ਮੌਸਮ ਚ ਬਿਮਾਰ ਹੋ ਗਏ ਸੀ ਤੁਸੀਂ
ਹਾਂਜੀ ਹਾਂਜੀ ਉਹੀ ਨਾ ਮੈਂ ਤੇ ਹੁਣ ਜਦੋਂ ਦੀ ਬਿਮਾਰ ਹੋਈਆ ਮੈਂ ਤੇ ਅਪਣਾ ਧਿਆਨ ਪੂਰਾ ਰੱਖਦੀ ਆਂ
ਹਾਂਜੀ ਤੁਸੀਂ ਇਸ ਸੀਜ਼ਨ ਇਸ ਭਹਾਰ ਹੂਣ ਜਿਹੜੇ ਬਰਸਾਤੀ ਮੌਸਮ ਹੋ ਸ਼ੁਰੂ ਹੋ ਗਿਆ ਨਾ ਗੰਦਾ ਵਾਲਾ ਹੁਣ ਤੁਸੀਂ ਬਾਹਰਲਾ ਕੁਛ ਖਾਣਾ ਨਾ ਕੁਛ ਬਾਹਰੋਂ ਪੀਣਾ, ਬਸ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਬਸ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ
ਬਸ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਤੁਸੀਂ ਬਾਹਰਲਾ ਕੁੱਛ ਨੀ ਖਾਣਾ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਪਾਣੀ ਜਦੋਂ ਵੀ ਤੁਸੀਂ ਘਰੋਂ ਬਾਹਰ ਜਾਣਾ ਨਾ ਕਿਤੇ, ਪਾਣੀ
ਹਾਂ, ਹਾਂਜੀ ਮੈਂ ਤਾਂ ਹੁਣ ਨਾ ਆਪਣੀ ਕੱਚ ਦੀ ਬੋਤਲ ਲੈ ਲਈਏ। ਓ ਗੰਦੀ ਵੀ ਹੁੰਦੀ ਐ ਇਹ ਚੁੱਪ ਪਤਾ ਲੱਗ ਜਾਂਦਾ ਕਿ ਗੰਦੀ ਹੋਗੀ ਐ। ਉਹਨੂੰ ਵੈਸੇ ਤਾਂ ਮੈਂ ਡੇਲੀ ਧੋਂਦੀ ਆ। ਲੇਕਿਨ ਜਦੋਂ ਪਿੱਛੇ ਨਾ ਫਿਰ ਪਾਣੀ ਪੀ ਪੀ ਕੇ ਪੀਲੀ ਹੋ ਜਾਂਦੀ ਏ। ਫਿਰ ਹੁਣ ਮੈਂ ਬਰੱਸ਼ ਬਰੁਸ਼ ਸਭ ਰੱਖੇ ਦੇ ਨੇ ਕਿਉਂਕਿ ਹੁਣ ਬਾਰਿਸ਼ਾਂ ਦਾ ਮੌਸਮ ਐ। ਬਾਰਿਸ਼ਾਂ ਦੇ ਮੌਸਮ ਵਿੱਚ ਬਹੁਤ ਬੁਰਾ ਹਾਲ ਐ।
ਹਾਂਜੀ-ਹਾਂਜੀ, ਹਾਂਜੀ ਬਸ-ਬਸ, ਬਸ।
ਇਨੇ ਲੋਕੀ ਵਧੀਆ ਸੀ ਮੋਸਮ ਇੰਜੋਏ ਕਰਦੇ ਸੀ ਅੱਜ ਕੱਲ ਲੋਕੀ ਨੀ ਇੰਜੋਏ ਕਰਦੇ ਮੋਸਮ। ਲੋਕੀ ਨਾ ਸਿਰ ਤੇ ਚੁੰਨੀਆਂ ਪਾ ਕੇ ਨਾਂਦੇ ਸਨ।
ਅਸੀਂ ਵੀ ਨਹਾਨੇ ਹੁੰਦੇ ਜਦੋਂ ਬਚਪਨ ਚ ਅਸੀਂ ਵੀ ਨਹਾਨੇ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਮੋਬਾਇਲ ਤੋਂ ਫੁਰਸਤ ਫੁਰਸਤ ਮਿਲੇ ਤਾਂ ਕਰਕੇ ਮੋਬਾਈਲ-ਮੋਬਾਈਲ ਮੋਬਾਈਲ, ਮੋਬਾਈਲ।
ਗੀ ਉਹਨਾਂ ਲਈ ਤਾਂ ਹੁਣ ਮਈ, ਜੂਨ, ਜੁਲਾਈ, ਅਗਸਤ ਹੈਗਾ ਵੇ। ਸਾਡੇ ਵਾਸਤੇ ਹੁੰਦਾ ਸੀ ਹੁਣ ਮੋਨਸੂਨ ਸ਼ੁਰੂ ਹੋਇਆ। ਹੁਣ ਇੰਝ ਹੋ ਰਿਆ ਹੁਣ ਉਂਜ ਹੋ,
ਪਹਿਲਾਂ ਦਿਨਾਂ ਵਿੱਚ ਆਪਾਂ ਜਦੋਂ ਛੋਟੇ ਹੋਣਾ ਨਹਾਉਣਾ ਆਪਾਂ ਸਕੂਲ ਤਿਆਰ ਸਕੂਲ ਲਈ ਤਿਆਰ ਹੋ ਕੇ ਹੋਇਆ ਹੋਣਾ। ਨਾਲੇ ਦੇਖਣਾ ਮੀਂਹ ਐ ਨਾਲੇ ਛੁੱਟੀ ਹੋਣੀ ਸਾਡੀ।
ਹਾਂਜੀ-ਹਾਂਜੀ ਪਹਿਲੇ ਹੁਣ ਦੇ ਪੇਰੈਂਟਸ ਕੀ ਕਰਦੇ ਨੇ ਹੁਣ ਦੇ ਪੇਰੈਂਟਸ ਕੀ ਕਰਦੇ ਨੇ ਬਾਰਿਸ਼ ਆ ਰੀ ਕੋਈ ਗੱਲ ਨੀ ਕਾਰ ਵਿੱਚ ਛੋੜ ਆਂਦੇ ਆ।
ਸਈ ਗੱਲ ਜੀ ਸਾਈਕਲਾਂ ਤੇ ਜਾਣਾ ਜੋ ਆਂਦੇ ਜਿੱਥੇ-ਜਿੱਥੇ ਜ਼ਿਆਦਾ ਪਾਣੀ ਖੜਾ ਹੋਣਾ ਪਾਣੀ ਖੜਾ ਹੋਣਾ ਨਾ ਆਪਾਂ ਉਹਦੇ ਵਿੱਚੋਂ ਸਾਈਕਲ ਲੰਘਾਣਾ ਆਰਾਮ ਨਾਲ ਐਂਨ ਮਜ਼ਾ ਆਣਾ ਜਾਣ ਜਾਣ ਕੇ ਸਾਈਕਲ ਲਘਾਣਾ ਪਾਣੀ ਦੇ ਵਿੱਚੋਂ ਮਜ਼ਾ ਆਣਾ ਸਾਨੂੰ। ਮਤਲਬ ਬਾਰਿਸ਼ਾਂ ਬੜੀਆਂ ਇੰਜੋਏ ਕਰਦੇ ਆ ਆਪਾਂ ਕਿੰਨਾ ਕਿੰਨਾ ਖੇਡੀ ਦਾ ਹੁੰਦਾ ਸੀ ਮੀਂਹ ਚ ਕਿੰਨਾ ਕਿੰਨਾ ਆਪਾਂ ਓ ਪੱਥਰ ਰੱਖ ਲੈਣਾ ਨਾਲੇ ਦੇ ਕੋਲ ਪਾਣੀ ਇਕੱਠਾ ਕਰਨਾ ਕੁ ਉੱਠੇ ਉੱਪਰ ਉਹ ਉਹ ਉਹ ਚ ਮੱਛਰ ਨਾ ਅਸੀਂ ਕਿੰਨਾ ਮਜ਼ਾ ਆਂਦਾ ਹੁੰਦਾ ਸੀ ਮੌਨਸੂਨ ਚ ਪਤਾ ਜਦੋਂ ਬਰਸਾਤਾਂ ਲੱਗਣੀਆਂ।
ਹੁਣ ਦੇਖੋ ਨਾ ਪਲਿਊ ਸ਼ਨ ਹੋ ਗਿਆ ਫੈਕਟਰੀਆਂ ਹੋ ਗਈਆਂ ਨੇ ਹੁਣ ਤਾਂ ਅਸੀਂ ਏ ਪਾਣੀ ਰੋਕ ਈ ਨੀ ਸਕਦੇ।
ਨਾਲੇ ਹੁਣ ਜਿਹੜੇ ਰੇਨ ਜਿਹੜੀ ਬਰਸਾਤ ਹੈਗੀ ਐਸਿਡ ਰੇਨ ਆ ਹੁਣ। ਵਧੀ ਵਧੀਆ ਹੈਨੀ ਸਰੀਰ ਵਾਸਤੇ।
ਹਾਂਜੀ-ਹਾਂਜੀ ਹੁਣ ਪਿੱਛੇ ਕੀ ਕਹਿੰਦੇ ਸੀ ਕਹਿੰਦੇ ਉਹਨਾਂ ਨੇ ਕੋਈ ਟੈਸਟ ਕੀਤਾ ਵੀ ਹੁਣ ਐ ਜਿਹੜੇ ਨਕਲੀ ਬਾਰਿਸ਼ ਹੈਗੀ ਏ ਹਾਨੀਕਾਰਕ ਦੇਖੋ ਦੁਬਈ ਕਦੀ ਬਾਰਿਸ਼ ਨੀ ਹੋਈ ਓਥੇ ਵੀ ਬਾਰਿਸ਼ ਹੈਗੀ ਸੀ।
ਓਥੇ ਪੂਰਾ ਓਥੇ ਜਿਹੜਾ ਉਹਨਾਂ ਕੋਲ ਫਲੱਡ ਸਿਸਟਮ ਵੀ ਹੈ ਨੀ ਨਾ ਸੀਵਰੇਜ ਸਿਸਟਮ ਵੀ ਕੋਈ ਇੰਨਾ ਵਧੀਆ ਨਹੀਂ ਸੀ ਤਾਂ ਸਾਰ ਪਾਣੀ ਭਰ ਗਿਆ ਸੀ ਡੁਬਈ ਦੇ ਵਿੱਚ
ਹਾਂਜੀ-ਹਾਂਜੀ। ਹਾਂਜੀ, ਦੇਖੋ ਹੁਣ ਮੌਨਸੂਨ ਕਈ ਵਿੱਚ ਹੈ ਕਈਆਂ ਵਿੱਚ ਹੈਈ ਨੀ।
ਸਹੀ ਗੱਲ ਆ ਹਾਂ ਪਿੱਛੇ ਪਿੱਛਲੇ ਸਾਲ ਸਾਡੇ ਇੱਥੇ ਪੰਜਾਬ ਚ ਇੰਨੀ ਬਰਸਾਤ ਲੱਗੀ ਇੰਨੀ ਬਰਸਾਤ ਲੱਗੀ ਹੜ ਹੀ ਆ ਗਿਆ ਪਿਛਲੀ ਵਾਰ ਸਾਡੇ ਇੱਥੇ ਤਾਂ।
ਹਾਂਜੀ ਵੇਖੋ ਦੋ ਵਾਰ ਹੜ ਆ ਗਏ ਸਨ।
ਦੋਨੋ ਵਾਰ ਇਨੀ ਫਸਲਾਂ ਦਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ।
ਹਾਂਜੀ। ਆਉਂਦੇ ਨਾ ਮੌਨਸੂਨ-ਮੌਨਸੂਨ ਜਿਹੜਾ ਮੌਸਮ ਸਮੇਂ ਨਾ ਹੋਣ ਤੇ ਲੋਕਾਂ ਨੂੰ ਵੱਖਤ ਲੱਗਦਾ ਕਿ ਪਤਾ ਹਾਂਜੀ, ਕੀ ਹੋਵੇ ਬਾਰਿਸ਼ ਹੋਵੇ ਥੋੜ੍ਹੀ ਬੋਤ ਹੋਵੇ ਏਨੀ ਬਾਰਿਸ਼ ਨਾ ਹੋਵੇ ਕਿਉਂ ਕੁਛ ਵਿੱਚ ਜੇਹੜੀ ਐਨ ਰਾਣੀ ਨਦੀਆਂ ਨੇ ਐ ਖੋਲ ਦਿੰਦੇ ਨੇ ਪਾਣੀ ਤੇ ਪਾਣੀ ਓਵਰਫਲੋ ਹੋ ਜਾਂਦਾ ਹੈ।
ਡੈ ਡੈਮ ਖੋਲ ਦਿੰਦੇ ਨੇ ਡੈਮਾਂ ਚੋਂ ਫਿਰ ਪਾਣੀ ਭਰ ਜਾਂਦਾ ਫਿਰ ਔਖਾ ਹੋ ਜਾਂਦਾ ਕੰਮ।
ਹਾਂਜੀ, ਐ ਤੇ ਏਨਾਂ ਨੂੰ ਡੈਮ ਏ ਹਲਕੇ-ਹਲਕੇ ਖੋਲਦੇ ਨੇ ਜੀਦੇ ਨਾ ਆਰਾਮ ਨਾਲ ਪਾਣੀ ਜਾਂਦਾ ਰਹੇ ਜਾਂਦਾ ਰਹੇ। ਐਵੇਂ ਪਾਣੀ ਸਟੋਰ ਕਰਕੇ ਰੱਖਣ ਦੇ ਫੈਦਾ ਨੀ ਹਾਂਜੀ।
ਖੋਲ ਲੈਂਦੇ ਆ ਫੇਰ ਪਾਣੀ ਸੰਭਾਲਿਆ ਨੀ ਜਾਂਦਾ ਫੇਰ ਹੜ ਆ ਜਾਂਦੇ ਜੇੜੇ ਨਹਿਰ ਦੇ ਕੋਲ ਇਲਾਕੇ ਹੁੰਦੇ। ਬੰਨ ਟੁੱਟ ਜਾਂਦੇ ਹੈ ਤੇ ਪਿੰਡਾਂ ਦੇ ਪਿੰਡਾਂ ਭਰ ਜਾਂਦੇ।
ਹੁਣ ਮੌਨਸੂਨ ਤਾਂ ਆ ਰਿਹਾ ਹੌਲੀ-ਹੌਲੀ ਹੁਣ ਹਲੇੇ ਬਾਰਿਸ਼ ਇੱਕ ਅੱਧੀ ਹੋਈ ਤੇ ਹੁਣ ਬਾਰਿਸ਼ ਆਂਣੀ ਵੀ ਏ। ਤੇ ਹੁਣ ਦੇਖੋ ਅੱਗੇ ਹੁਣਜੋ ਵੀ ਹੋਏਗਾ ਹੁਣ ਓਨੂੰ ਡਰ ਲੱਗਣਾ। ਤੇ ਮੌਨਸੂਨ ਆ ਰਿਹਾ ਤੇ ਅਸੀਂ ਕਿਵੇਂ ਕੀ ਕਰਨਾ।
ਪੈਂਲਾਂ ਕਿਸਾਨ ਖੁਸ਼ ਹੁੰਦਾ ਸੀ ਮੀਂਹ ਆ ਗਿਆ ਚੱਲ ਮੇਰੀ ਫਸਲ ਹੋਜੂਗੀ। ਹੁਣ ਕਿਸਾਨ ਡਰਦਾ ਕਿਤੇ ਬਾੜ ਹੀ ਨਾ ਆ ਜੇ।
ਹਾਂਜੀ, ਹੁਣ ਬਸ ਜੇੜੇ ਚਾਵਲ ਹੈਗੇ ਓਨਾ ਥੋੜ੍ਹਾ ਹੁੰਦਾ।
ਪਤਾ ਗੱਲ ਪਾੜਾਂ 'ਚ ਮੀਹ ਬੌ ਪੈਂਦਾ ਨਾ ਪਿੱਛੋਂ ਪਾਣੀ ਬੌ ਜ਼ਿਆਦਾ ਹੁੰਦਾ।
ਹਾਂਜੀ-ਹਾਂਜੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ। ਬਾਕੀ ਤੁਆਨੂੰ ਪਤਾ ਕੁਦਰਤ, ਕੁਦਰਤ, ਕੁਦਰਤ ਦਾ ਕੁਦਰਤ ਦੇ ਹੱਥ ਕਿਸੇ ਦਾ ਜ਼ੋਰ ਨੀ ਚੱਲਦਾ ਸਿੱਧੀ ਜੀ ਗੱਲ ਐ ਜੀ।
ਹੋ ਗਿਆ।
ਜਿੱਦਾਂ ਜਿੱਦਾਂ ਰੱਬ ਨੂੰ ਮਨਜੂਰ ਆ ਪਰ ਹੁਣ ਬਰਸਾਤਾਂ ਬੜੀਆਂ ਗੰਦੀਆਂ ਹੋਗੀਆਂ ਪੈਲਾਂ ਖੁਸ਼ੀ ਚ ਖੁਸ਼ੀ ਵਾਲੀ ਬਰਸਾਤਾਂ ਹੁੰਦੀਆਂ ਸੀ। ਹੁਣ ਬਰਸਾਤਾਂ ਹੋਗੀਆਂ ਗੰਦੀਆਂ ਹੋਗੀਆਂ। ਪੈਲਾਂ ਇੰਨਾ ਹ ਹੁੰਮਸ-ਹੂੰਮਸ ਨੀ ਹੁੰਦਾ ਸੀ ਪਰ ਹੁਣ ਤਾਂ ਬੋਤ ਜ਼ਿਆਦਾ ਹ ਹੁੰਮਸ ਹੋ ਚੁੱਕਾ ਵਾ।
ਹਾਂਜੀ, ਏ ਤੇ ਹੈ ਈ ਏ। ਹੁਣ ਦੇਖੋ ਨਾ ਛੋਟੇ ਬੱਚੇ ਨੇ ਓਨਾਂ ਨੂੰ ਬਾਰਿਸ਼ ਪਸੰਦ ਈ ਨੀ ਆਂਦੀ ਗੀਲੇ ਹੋ ਜਾਂਗੇ। ਅਸੀਂ ਇੰਝ ਹੋ ਜਾਂਗੇ ਅਸੀਂ ਉਝ ਹੋ ਜਾਂਗੇ। ਐਵੇਂ ਕਰਕੇ ਗੱਲ ਕਰਦੇ ਨੇ ਛੋਟੇ ਬੱਚੇ।
ਨਾ-ਨਾ ਓਨਾਂ ਦੀਆਂ ਮਾਵਾ ਪਤਾ ਕੀ ਕੈਂਦੀਆਂ ਮੀਂਹ ਚ ਨੀ ਨਾਉਣਾ ਬਿਮਾਰ ਹੋਜੂਗਾ ਬਿਮਾਰ ਹੋਜੂਗਾ ਏਂਦਾਂ
ਹਾਂਜੀ। ਸਾਡੀ ਮੰਮੀ ਹੋਰ ਕਹਿੰਦੇ ਸੀ ਕਿ ਪੈਲੀ ਬਾਰਿਸ਼ ਹੈ ਨਾ ਮਤਲਬ ਪੈਹਲੀ ਬਰਿਸ਼ ਨੀ ਨਾਣਾ। ਮਤਲਬ ਪੈਹਲੇ ਇੱਕ ਦਿਨ ਬਾਰਿਸ਼ ਪੈਗੀ ਆ ਹ ਨਾ ਜਾਂ ਦਸ, ਪੰਦਰਾਂ ਮਿੰਟ ਪੈਲਾ ਬਾਰਿਸ਼ ਪੈ ਗਈ। ਓਸ ਤੋਂ ਬਾਅਦ ਨਾਉਣਾਂ ਏ।
ਓ ਪੈਹਲੀ ਵਾਰ ਜਦੋਂ ਦਸ, ਪੰਦਰਾਂ ਮਿੰਟ ਪੈ ਗਿਆ ਨਾ ਫੇਰ ਸਾਰਾ ਪੋਲਿਊਸਨ ਸ ਪਲੂਸ਼ਨ ਖਤਮ ਹੋ ਜਾਂਦਾ ਥੱਲੇ ਆ ਜਾਂਦਾ ਸਾਰਾ ਈ। ਕਲੀਅਰ ਹੋ ਜਾ
ਹਾਂਜੀ, ਆਜੋ ਜੇ ਹੁਣ ਨਾ ਆਓ ਤੁਸੀਂ ਤੁਂਸੀਂ ਵੀ ਕਦੀ ਵੇਖਿਆ ਹੋਏਗਾ ਬਾਰਿਸ਼ ਦਾ ਪਾਣੀ ਡੁੱਬਦਾ ਨਾ ਤੇ ਓ ਜਿਵੇਂ ਤੇਜਾਬ ਨੀ ਵਿੱਚ ਪਈ ਹੁੰਦੀ ਉਵੇਂ ਬੋਬਲ ਉਵੇਂ ਕਲਰਫੁਲ ਪਾਣੀ ਹੁੰਦਾ।
ਜਦੋਂ, ਜਦੋਂ ਏਹ ਨਾ ਜਦੋਂ ਬਰਸ ਬਰਸਾਤ ਦਾ ਪਾਣੀ ਆਪਣਾ ਓ ਚ ਪੈਂਦਾ ਵਾ ਖੇਤਾਂ ਚ ਪੈਂਦਾ ਨਾ ਐਨੀ ਸੋਹਣੀ ਖੁਸ਼ਬੂ ਆਂਦੀ ਨਾ ਉਏ ਹੋਏ ਉਹੋ।
ਹਾਏ, ਜਿਹੜੀ ਸੀਮੇਂਟ ਦੇ ਉਹ ਪੋੜੀਆਂ ਹੁੰਦੀਆਂ ਨੇ ਹਾਏ, ਉਹ ਤੇ ਜਦੋਂ ਪਾਣੀ ਪੈਂਦਾ ਨਾ, ਦਿਲ ਕਰਦਾ ਅਸੀ ਪੂੜੀਆਂ ਖਾ ਲੀਏ। ਸਾਡੇ ਘਰ ਹੈਗੀ ਵੀ, ਮੇਰੀ ਮੰਮਾਂ ਪਾਂਣੀ ਪਾਂਦੇ ਸਨ ਨਾ ਹਾਏ, ਉਹ ਇੰਨੇ ਹੋ ਜਦੋਂ ਬਾਰਿਸ਼ ਹੋਨੀਂ ਓ ਹੋਰ ਜ਼ਿਆਦਾ ਖੁਸ਼ਬੂ ਹੋਨੀਂ ਕਰਦਾ ਸੀ ਬਸ ਖਾ ਜੋ ਹੁਣੇ, ਤੀਰੀਆਂ 'ਚ ਅਸੀਂ ਬਾਰ-ਬਾਰ ਨਿਕਲਦੇ ਸੀ ਬਾਰਿਸ਼ 'ਚ। ਇਓਂ ਖੁਸ਼ਬੂ ਆ ਰਹੀ ਖਾ ਲੀਏ। ਮੇਰੇ ਕਦੀ ਅ ਸੀਮੈਂਟ ਦੇ ਉੱਤੋ ਗੁੜਕਾ ਲਾਹ ਕੇ ਦਿੰਦੇ ਸੀ। ਬਾਰਿਸ਼ ਦੇ ਮੌਸਮ ਵਿੱਚ
ਸਹੀ ਗੱਲ ਆ, ਪਹਿਲਾਂ-ਪਹਿਲੇ ਦੀ ਬਰਸਾਤਾਂ ਨੀ ਰਹੀਆਂ ਹੁਣ, ਪਹਿਲੇ ਵਰਗੇ ਲੋਕ ਨੀ ਰਹੇ ਹੁਣ, ਪਹਿਲਾ ਵਰਗੇ ਜ਼ਮਾਨਾ ਨੀ ਰਿਹਾ ਜੀ। ਹੁਣ ਤਾਂ ਫੋਨਾਂ ਦਾ ਜਮਾਨਾ ਰਿਹਾ ਜੀ, ਫੋਨ-ਫੋਨ ਪ੍ਰਧਾਨ ਹੋਵੇ ਕਿਉਂ ਜੀ। ਹੁਣ ਤਾਂ ਅਜ ਕ, ਅੱਜ-ਕੱਲ੍ਹ ਲੋਕਾਂ ਨੇ ਆਪਣੇ ਨਾ ਲੋਕਾਂ ਨੇ ਆਪਣੇ ਵਾਸ਼ਰੂਮ 'ਚ ਈ ਰੇਨ ਸ਼ਾਵਰ ਲਵਾ ਲੇ ਹੋਏ, ਉੱਥੇ-ਉੱਥੇ ਈ ਨਾਅ ਲੈਂਦੇ ਆ।
ਤੁਹਾਨੂੰ ਪਤਾ ਲੋਕੀ ਚੈੱਕ ਕਰ ਲੈਂਦੇ ਨੇ, ਆ ਜੋ-ਜੋ ਬਾਰਿਸ਼ ਆਨੀ ਏ, ਅਸੀਂ ਪਹਿਲੇ ਕੰਮ ਨਿਪਟਾ ਲੈਂਨੇ ਤੇ ਘਰ ਬਹਿ ਜਾਂਦੇ ਆ।
ਸਹੀ ਗੱਲ ਐ ਜੀ।
ਹਫ਼ਤੇ ਦਾ
ਹਫ਼ਤੇ ਦਾ ਉਹ ਦੇਖ ਲੈਂਦੇ, ਵੈਦਰ ਫੋਰ ਕਾਸਟ ਤੇ ਉਹ ਫੇਰ ਆਪਣਾ ਆਰਾਮ ਨਾਲ ਬਹਿ ਜਾਂਦੇ ਐ। ਬਾਰਿਸ਼ ਆਂਦੀ ਏ ਤੇ ਅੰਦਰ ਈ ਰਹਿਦੇ ਨੇ ਫਿਰ। ਫਿਰ ਵੇਖਦੇ ਹੁੰਦੇ ਨੇ ਕੰਮ ਆਇਆ। ਕਰ ਲੈਂਦੇ, ਜਿਹੜੇ ਜ਼ਰੂਰੀ ਕੰਮ ਹੈਗੇ ਨੇ, ਤੁਹਾਨੂੰ ਪਤਾ ਸਾਵਣ ਚੱਲੇਗਾ। ਜਿਹੜੇ ਉਹ ਹੁੰਦੇ ਨੇ, ਕਾਵੜ-ਕਾਵੜ ਲੈ ਕੇ ਜਾਂਦੇ ਨੇ ਹਰਿਦਵਾਰ।
ਓ। ਹਾਂਜੀ-ਹਾਂਜੀ ਨਾਲੇ ਹੁਣ ਨਾਲੇ ਪਕੌੜਿਆਂ ਦਾ ਮੌਸਮ ਆ ਗਿਆ, ਖਾਣ-ਪੀਣ ਦਾ ਮੌਸਮ, ਕੜਾਹ ਬਣਾਓ, ਮਾਲਪੂੜੇ ਬਣਾਓ ਖੀਰ ਬਣਾਓ, ਅਰੇ ਖਾਣ-ਪੀਣ ਆਲਾ ਮੌਸਮ ਤਮੇ, ਇਹ ਚੀਜ਼ਾਂ ਮਤਲਬ ਪਤੋੜ ਦਾ ਵੀ ਸੀਜ਼ਨ ਆ ਜਾਣਾ, ਮਜ਼ਾ ਆ ਜਾਨਾ ਖਾ ਕੇ।
ਹਾਂ-ਹਾਂ ਇਹ ਤੇ ਈ ਐ, ਮੇਰੇ ਤੇ ਬਹੁਤ ਫੇਵਰੇਟ ਨੇ ਮੈਂ ਤੇ ਬਾਰਿਸ਼ ਦੇ ਮੌਸਮ ਵਿੱਚ ਸਪੈਸ਼ਲ ਬਣਵਾਉਂਦੀ ਆ।
ਹਾਂਜੀ-ਹਾਂਜੀ, ਹਾਂਜੀ ਚਲੋ ਕੋਈ ਨੀ ਚੱਲਦਾ ਈ ਰਹਿਣਾ, ਚਲੋ ਹਾਂਜੀ-ਹਾਂਜੀ, ਹਾਂਜੀ-ਹਾਂਜੀ ਚਲੋ ਠੀਕ ਹੈ ਜੀ, ਮੈਂ ਫਿਰ ਤੁਹਾਨੂੰ ਕਰੂੰਗਾ ਜੀ।
ਹਾਂਜੀ-ਹਾਂਜੀ ਠੀਕ ਏ ਜੀ, ਠੀਕ ਏ, ਓਕੇ ਬਾਏ। ਸਾਸਰੀ ਕਾਲ ਜੀ, ਸ਼ਾਸਰੀ ਕਾਲ।
ਸ਼ੀ ਕਾ। ਓਕੇ।